ਹੈਲੋ।
ਹਾਂਜੀ,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
ਕੀ ਹਾਲ ਚਾਲ ਹੈ ਤੁਹਾਡੇ?
ਵਧੀਆ ਜੀ, ਵਧੀਆ, ਤੁਸੀਂ ਦੱਸੋ ਠੀਕ ਹੋ?
ਹਾਂਜੀ ਬਹੁਤ ਵਧੀਆ ਜੀ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ, ਹਾਂਜੀ ਬਹੁਤ ਵਧੀਆ ਪਰਮਾਤਮਾ ਦੀ ਮਿਹਰ ਏ।
ਹਾਂਜੀ, ਮੈਨੂੰ ਤੁਸੀਂ ਹੁਣ ਦੱਸੋ? ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਸੀ ਮੈਂ ਕਿਹਾ ਚਲੋ ਮੈਂ ਫੋਨ ਕਰਕੇ ਤੁਹਾਨੂੰ ਪੁੱਛਾਂ। ਕੀ ਅੱਜ ਕੱਲ ਦੇਖੋ ਤੁਸੀਂ ਦੇਖਿਆ ਹੀ ਹੈ ਨਾ ਹੁਣ ਮੈਂ ਨਾ ਕੱਪੜੇ ਸਾਡੇ ਪ੍ਰੋਗਰਾਮ ਰੱਖੇ ਘਰੇ। ਤੇ ਸਮਝ ਨੀ ਆਉਂਦੀ ਪਈ। ਕਿਉਂਕਿ ਅੱਜ ਕੱਲ ਤਾਂ ਪੁੱਤਰ ਵਿਆਹ ਦੇ ਵਿੱਚ ਚਲੋ ਕਦੀ ਕਿਹੜਾ ਕੱਪੜਾ ਪਾਓ ਕਦੀ ਕਿਹੜਾ ਹੁਣ ਜਿਹੜਾ ਕੋਈ ਘਰੇ ਕੋਈ ਹੁਣ ਹੋਲੀ। ਉਹ ਨਾ ਸੋਰੀ ਕਹਿੰਦੇ ਆ ਹਲਦੀ ਜੋ ਹੁੰਦੀ ਹੈ ਉਹਦੇਂ ਤੇ ਉਹਦੇਂ ਵੱਲੀ ਵੱਖਰਾ ਤੁਹਾਨੂੰ ਪਤਾ ਹੈ। ਠੀਕ ਹੈ, ਵਿਆਹ ਵਾਸਤੇ ਵੱਖਰਾ ਕੱਪੜੇ ਸਵਾਓ ਸਮਝ ਨੀ ਆਂਦੀ। ਤੇ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਪਬ ਵਗੈਰਾ ਚ ਵੀ ਬੱਚੇ ਜਾਂਦੇ ਨੇ। ਉਹਨਾਂ ਵਾਸਤੇ ਵੱਖਰੇ ਕੱਪੜੇ ਸਾਡੇ ਘਰ ਚ ਪਾਉਣ ਨੀ ਦਿੰਦੇ ਬੱਚਿਆਂ ਨੂੰ। ਤੁਹਾਨੂੰ ਪਤਾ ਪਬ ਚ ਛੋਟੇ, ਛੋਟੇ ਕੱਪੜੇ ਪਾਉਂਦੇ ਆ ਬੱਚੇ ਕੁੜੀਆਂ ਅੱਜ। ਸਬ ਕੁੜੀਆਂ ਮੁੰਡੇ ਫਿਰ ਚੰਗੇ ਨੀ ਲੱਗਦੀ ਸਾਡੇ, ਸਾਡੇ ਘਰਾਂ ਚ ਤਾਂ ਹੁੰਦਾ ਨੀ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਦਾ ਆਧੁਨਿਕ ਯੁੱਗ ਕਿਹੋ ਜਿਹਾ ਕਿੱਡਾ ਖ਼ਰਾਬ ਹੈ। ਤਾਂ ਕਰਕੇ ਜੇ ਡਰਦੀ ਅੱਜ ਕੱਲ੍ਹ ਦੇ ਨੌਜਵਾਨਾਂ ਤੋਂ।
ਡਾਰਦੇ ਡਾਰਦੇ ਆ ਮਾਪੇ ਤਾਂ ਸਹੀ ਗੱਲ ਹੈ ਤੁਹਾਡੀ।
ਹਾਂਜੀ
ਤੇ ਕਹੀਏ ਦੋਨੋ ਹੀ ਤਰ੍ਹਾਂ ਦੀਆਂ ਚੀਜ਼ਾਂ ਠੀਕ ਨੇ। ਕਿਉਂਕਿ ਬੱਚਿਆਂ ਨੇ ਜਦੋਂ ਆਪਦੇ। ਕੰਮਾਂ 'ਤੇ ਜੋਬ ਤੇ ਨੌਕਰੀਆਂ 'ਤੇ ਜਾਣਾ ਤਾਂ ਉਹਨਾਂ ਨੂੰ ਮੁ ਜਿਹੜਾ ਆਧੁਨਿਕ ਸਮਾਂ ਉਹ ਵੀ ਨਾਲ ਲੈ ਕੇ ਚੱਲਣਾ ਪੈਂਦਾ। ਉਸ ਹਿਸਾਬ ਦੇ ਕੱਪੜ ਕੱਪੜੇ ਪਾਉਣੇ ਪੈਂਦੇ ਹੁਣ ਦੇਖੋ ਜੀ ਨੌਕਰੀਆਂ। ਤੇ ਜਾਂਦੇ ਹੈ। ਤਾਂ ਪੈਂਟ ਟੋਪ ਜਾਂ ਕੁੜੀਆਂ ਸ਼ੋਟ ਸ਼ਰਟਾਂ ਵੀ ਪਾ ਕੇ। ਕੇ ਜਾਂਦੀਆਂ ਹੈ ਕਿਉਂਕਿ ਉਹਨਾਂ ਦਾ ਕੰਮ ਹੈ ਜੀ ਹੁਣ ਉਹਨਾਂ ਨੇ ਕਰਨਾ ਤਾਂ ਹੈਗਾ ਹੀ ਹੈ।
ਸਹੀ ਗੱਲ ਹੈ ਬਿਲਕੁਲ ਸਾਡੀ ਦੇਖੋ ਤੁਹਾਨੂੰ ਪਤਾ ਵੱਡੇ ਨੀ ਮੰਨਦੇ ਦੇਖੋ ਸਾਨੂੰ ਤਾਂ ਪਤਾ ਹੈ। ਬੱਚੇ ਨੂੰ ਹੁਣ ਜੇ ਕਿਸੇ ਕੰਪਨੀ ਚ ਲੱਗੇ ਆ ਤੇ ਬੱਚੇ ਨੂੰ। ਆਹੀ ਚੀਜ਼ ਸ਼ੋਰਟ ਹੀ ਪਾਉਣੀ ਹੈ ਤੇ ਉੱਥੇ ਸ਼ੋਰਟ ਹੀ ਪਹਿਨੇ ਪਾ ਕੇ ਜਾਣੇ ਪੈਂਦੇ ਆ।
ਹਾਂਜੀ।
ਜੇ ਆਪਾਂ ਘਰ ਪਰਿਵਾਰ ਦੇ ਵਿੱਚ ਬੈਠੇ ਹਾਂ ਕੋਈ ਘਰੇ ਆਪਣੇ ਵਿਆਹ- ਸ਼ਾਦੀ ਹੈ ਤੇ ਉੱਥੇ ਦੇਖੋ ਜੀ ਆਪਾਂ ਸਲਵਾਰ ਸੂਟ ਵੀ ਪਾਉਣੇ ਆ ਕਿੱਥੇ ਆਪਾਂ ਆਪਦੇ ਲਹਿੰ ਕਿਤੇ ਵੀ ਜਾਗੋਆਂ ਤੇ ਪਾ ਕੇ ਜਾਈਦਾ, ਉਹ ਆਪਣਾ ਆਪਦਾ ਕਲਚਰ ਹੈ, ਆਪਾਂ ਉਸ ਕਲਚਰ ਨੂੰ ਵੀ ਅਪਣਾਉਂਦੇ ਹਾਂ, ਬੱਚੇ ਤਾਂ ਦੇਖੋ। ਬੱਚਿਆਂ ਨੂੰ ਤਾਂ ਆਪਾਂ ਨੂੰ ਦੋਨਾਂ ਨੂੰ ਸਮਝਾਉਣਾ ਪਊਗਾ ਕਿ ਆਪਾਂ ਘਰ ਪਰਿਵਾਰ 'ਚ ਇੱਦਾਂ ਰਹਿਣਾ ਤੇ ਆਪਾਂ ਜਿਹੜੀ ਦੂਜੀ ਦੁਨੀਆਂ ਆਪਣੀ ਇੱਕ ਮਤਲਬ ਇੱਕ ਅਹ ਜੋਬ ਵਾਲੀ ਜਿਹੜੀ ਜ਼ਿੰਦਗੀ ਏ ਉਹਨੂੰ ਆਪਾਂ ਅਲੱਗ ਲੈ ਕੇ ਚੱਲਣਾ ਹੈ
ਸਹੀ ਗੱਲ ਹੈ ਬਿਲਕੁਲ ਪਰ ਤੁਹਾਨੂੰ ਪਤਾ ਅੱਜ -ਕੱਲ ਦੇਖੋ ਸਲਵਾਰ ਇਹ ਜਿਹੀ ਗੱਲ ਨਹੀਂ ਹੈ ਕਿ ਸਲਵਾਰ ਕਮੀਜ਼ ਏ ਹੁਣ ਲੈ ਲਓ ਤੁਸੀਂ ਕਹਿ ਰਹੇ ਹੋ ਸਲਵਾਰ ਕਮੀਜ਼ ਹੈ ਅੱਜ ਕੱਲ ਤੁਹਾਨੂੰ ਪਤਾ ਇਹ ਲੁੱਕ ਆਉਂਦੀ ਏ ਪੰਜਾਬੀ ਟ ਟੱਚ ਦੀ, ਜਿਹਦੇ 'ਚ ਫੁਲਕਾਰੀ ਪਾ ਕੇ ਮੁੰਡੇ ਕੁੜਤਾ ਪਜਾਮੇ ਪਾਉਂਦੇ ਨੇ, ਉਹ ਅਲੱਗ ਹੀ ਪਾ ਕੇ ਨਾ ਨੂੰ ਅਲੱਗ ਹੀ ਮਜ਼ਾ ਆਉਂਦਾ ਹੈ, ਮਤਲਬ ਇੱਕ ਉਹ ਚੀਜ਼ ਨਾ ਆਪਾਂ ਨੂੰ ਆਪਣੇ ਸਰੀਰ ਨੂੰ ਫੁੱਲ ਉੱਪਰ ਤੋਂ ਲੈ ਕੇ ਥੱਲੇ ਤੱਕ ਢੱਕੀ ਹੁੰਦੀ ਹੈ। ਤੇ ਅੱਜ ਕੱਲ੍ਹ ਤੁਹਾਨੂੰ ਪਤਾ ਕਿੰਨਾ ਫੈਸ਼ਨ ਹੋ ਗਿਆ, ਕਿੰਨੇ ਸੋਹਣੇ, ਸੋਹਣੇ ਸੂਟ ਬਣਦੇ ਜਾ ਰਹੇ ਆ।
ਹੋਰ ਜੀ ਹੋਰ, ਤੁਸੀਂ ਤਾਂ ਵੰਨ ਸਵੰਨਾ ਦੇਖੋ ਜੀ ਬਾਹਰ ਨਿਕਲ ਕੇ ਦੇਖ ਦੇਖੋ ਬਾਜ਼ਾਰਾਂ ਦੇ ਵਿੱਚੋਂ, ਤੇ ਕਿੱਥੇ ਜੀ ਫਰਸ਼ੀ ਸਲਵਾਰਾਂ ਚੱਲ ਪਈਆਂ ਨੇ ਕਿੱਥੇ ਅਨਾਰਕਲੀ ਫਰੋਕਾਂ ਚੱਲ
ਸਹੀ ਗੱਲ ਬਿਲਕੁਲ ਸਹੀ ਗੱਲ ਹੈ ਬਿਲਕੁਲ ਤੁਹਾਡੀ ਗੱਲ ਬਿਲਕੁਲ ਅੱਜ ਕੱਲ੍ਹ ਤਾਂ ਸਲਵਾਰਾਂ ਦੀ ਸਮਝ ਹੀ ਨਹੀਂ ਆਉਂਦੀ, ਕਿਹੜੀ ਸਲਵਾਰ ਬਣਾਈ ਖਾਲੀ ਫਰਚੀ ਨਹੀਂ ਆ ਅੱਜ ਚੱਲਦਾ, ਫਰਸ਼ੀ ਨੂੰ ਵੀ ਏਡਾ ਸਾਡੇ ਇੰਨੇ ਸੋਣੇ ਬਣਾ ਤੇ ਮੈਂ ਤੁਆਨੂੰ ਦੱਸ ਨੀ ਸਕਦੀ ਮੈਂ ਮੇਰਾ ਤਾਂ ਹਰ ਦਿਲ ਕਰਦਾ ਹਰ ਸਲਵਾਰ ਦਾ ਨਵੇਂ ਨਵੇਂ ਡਿਜ਼ਾਇਨ, ਪਹੁੰਚਿਆ ਨਹੀਂ ਜ਼ਰੂਰੀ ਨਹੀਂ ਹੈ ਸਲਵਾਰ ਜੇ ਤੁਸੀਂ ਸਲਵਾਰ ਨੀ ਪਾਉਂਦੇ, ਪਲਾਜ਼ੋ ਪਾਓ, ਅੱਜ- ਕੱਲ੍ਹ ਸਭ ਕੁਛ ਹੈ ਤੁਹਾਨੂੰ ਪਤਾ ਤਾਂ, ਹਰ ਤਰੀਕੇ ਨਾਲ ਕੱਪੜਾ ਪਣਾਇਆ ਜਾਂਦਾ। ਉਹਦੇ ਨਾਲ ਵੀ ਸੋਹਣਾ ਲੱਗਦਾ ਹੈ ਇਨਸਾਨ।
ਜੀ
ਜਿਹੜੇ ਹੁਣ ਤੁਹਾਨੂੰ ਪਤਾ ਹੈ ਕਿ ਜੋ ਤੁਹਾਡੇ ਲਈ ਆਰਾਮਦਾਇਕ ਹੈ। ਤੁਹਾਡੇ ਸਰੀਰ ਨੂੰ ਜਿਹੜੀ, ਤੰਗ ਨਹੀਂ ਹੁੰਦੇ ਕਿ ਇਹ ਤੁਹਾਡੇ ਆਧੁਨਿਕ ਕੱਪੜੇ ਆ, ਜਿਹੜੇ ਤੁਹਾਨੂੰ ਤੁਹਾਡੇ ਨੂੰ ਆਰਾਮਦਾਇਕ ਦਿੰਦੇ।
ਬਿਲਕੁਲ ਜੀ ਬਿਲਕੁਲ, ਹੁਣ ਮੇਰੇ ਭਰਾ ਦਾ ਵਿਆਹ ਸੀਗਾ ਜੀ, ਦੇਖੋ ਅਸੀਂ ਜਾਗੋ ਤੇ ਲੈਂਗ ਘੱਗਰੇ ਪਾਏ, ਨਾਲ ਕੁੜਤੀਆਂ ਪਾਈਆਂ। ਨਾਲ ਉਹ ਲਾਏ ਜੀ ਕੈਂਟ ਗਿੱਧੇ ਪਾਏ ਮੁੰਡਿਆਂ ਨੇ, ਕੁੜੀਆਂ ਨੇ ਵੀਜੀ ਦੇਖੋ ਸਭ ਕੁਛ ਪਰਾਂਦੀਆਂ ਪਾਈਆਂ ਸੀਂ ਤੇ ਅਸੀਂ, ਪੂਰੇ ਮਤਲਬ, ਸੋਹਣੇ ਪੇਂਡੂ ਲੋਕ ਅਸੀਂ ਬਣੇ। ਫੇਰ ਜੀ ਦੇਖੋ ਜਦੋਂ ਅੱਜ ਅੱਜ- ਕੱਲ ਕੁੜੀ ਮੁੰਡੇ ਕੁੜੀਆਂ ਦੇ ਵਿਆਹ 'ਚ ਬੈਚਲਰ ਪਾਰਟੀ ਨੇ, ਤੇ ਫੇਰ ਅਸੀਂ ਸ਼ਛੋਟ ਕੱਪੜੇ ਵੀ ਪਾਏ ਜੀ, ਦੇਖੋ ਅਸੀਂ ਦੋਨੋ ਰਿਵਾਜ਼ ਨਿਭਾਏ
ਸਹੀ ਗੱਲ, ਅੱਜ- ਕੱਲ੍ਹ ਵਿਆਹਾਂ 'ਚ ਇੱਕ, ਇੱਕ ਚੀਜ਼ ਤਾਂ ਰਹਿ ਨੀ ਗਈ ਅੱਜ ਕੱਲ੍ਹ ਹਰ ਚੀਜ਼ ਨੂੰ ਚੁੱਕ ਕੇ ਰਸਮ ਬਣਾ ਲੈਂਦੇ ਨੇ ਤੁਹਾਨੂੰ ਉਹ, ਹਰ ਚੀਜ਼ ਨੂੰ ਪਾਰਟੀ ਬਣਾ ਲੈਂਦੇ ਨੇ, ਤੁਹਾਨੂੰ ਪਤਾ ਹੀ ਹੈ ਕੱਪੜੇ ਵੀ ਓਹਨੇ ਲੈਣੇ ਚਾਹੀਦੇ ਹੁਣ ਬੱਚੇ ਆਪਦਿ ਜਿਦ ਵੀ ਕਰਦੇ ਹੈ। ਪਾਰਟੀ, ਤੇ ਉਹਦੇ ਵਿੱਚ ਫਿਰ ਕੱਪੜੇ ਕਈ ਵਾਰ ਬੱਚਿਆਂ ਨੂੰ ਪਾਉਣੇ ਵੀ ਪੈਂਦੇ ਨੇ, ਮੈਂ ਆਪਾਂ ਰੋਕਦੇ ਨੀ ਹਾਂ ਬੱਚਿਆਂ ਨੂੰ ਕਿਉਂਕਿ ਬੱਚਿਆਂ ਦੇ ਹਿਸਾਬ ਨਾਲ, ਕਹਿੰਦੇ ਆ ਨਾ ਜ਼ਮਾਨੇ ਦੇ ਹਿਸਾਬ ਨਾਲ ਬੰਦੇ ਨੂੰ ਢਲਣਾ ਵੀ ਪੈਂਦਾ, ਜਿੱਦਾਂ ਦਾ ਜਮਾਨਾ ਹੈ, ਅੱਜ ਦੇ ਟਾਈਮ ਚੱਲਣਾ ਪੈਂਦਾ
ਕਿਉਂਕਿ, ਜੇ ਆਪਾਂ ਸਮਾਜ ਹਾਂਜੀ-ਹਾਂਜੀ, ਜੇ ਆਪਾਂ ਸਮਾਜ 'ਚ ਰਹਿਣਾ ਏ ਤੇ, ਆਪਾਂ ਨੂੰ ਸਮਾਜ ਦੇ ਨਿਯਮ ਕਾਨੂੰਨ ਸਭ ਮੰਨਣੇ ਪੈਣਗੇ।
ਸਹੀ ਗੱਲ ਏ ਬਿਲਕੁਲ। ਕਿਉਂਕਿ ਕੱਪੜੇ ਤੁਸੀਂ ਕਿੱਦਾਂ ਦੇ ਪਾ ਰ‌ਏ ਓ ਕਿੱਦਾਂ ਦੇ ਲੈ ਰਹੇ ਓ ਉਹ ਤ੍ਹ‌ਾਡੀ ਚੋਣ ਐ। ਤੁਸੀਂ ਕਿੱਦਾਂ ਦੇ ਤੁਸੀਂ ਪਸੰਦ ਕਰ ਰ‌ਏ ਓਂ ਮੌਕੇ ਤੇ ਤ੍ਹ‌ਾਨੂੰ ਕਿਸ ਤਰ੍ਹਾਂ ਦੀ ਚੀਜ਼ ਪਸੰਦ ਆ ਰ‌ਈ ਆ, ਉਹ ਤਾਂ ਤੁਸੀਂ ਪਾਣਾਂ ਏ। ਤ੍ਹ‌ਾਡੇ ਤੇ ਜੱਚ ਰਿਆ, ਤ੍ਹ‌ਾਡੇ ਸੱਭਿਆਚਾਰਕ ਤੇ ਜੱਚ ਰਿਆ, ਤ੍ਹ‌ਾਡੀ ਸੂਝ- ਬੂਝ ਤੇ ਜੱਚ ਤੇ ਉਹ ਸੋਹਣਾ ਲੱਗਦਾ ਐ, ਜਿਹੜਾ ਤੁਸੀਂ ਤ੍ਹ‌ਾਡੇ ਉੱਤੇ ਜੱਚ ਰਿ‌ਆ ਤੁਸੀਂ ਉਹੀ ਪਾਣਾਂ ਪਸੰਦ ਕਰਦੇ ਚਾਹੀਦਾ, ਕਿਉਂਕਿ ਇਹ ਚੀਜ਼ਾਂ ਦੇ ਆਪਣੇ ਫੈਸ਼ਨ ਦੇ ਨਾਲ-ਨਾਲ ਆਪਣੇ ਨਾਲ ਸੱਭਿਆਚਾਰਕ ਵੀ ਜੁੜਦਾ ਐ, ਜਿੰਦੇਂ ਨਾਲ ਉਂਦੀ ਪਹਿਚਾਣ ਹੁੰਦੀ ਏ। ਉਹਦੇ ਨਾਲ ਹੀ ਸੰਭਾਲ ਵੀ ਹੁੰਦੀ ਐ, ਇਹਦੀ ਸੰਭਾਲ ਕੀਤੀ ਜਾਂਦੀ ਏ ਤਾਂ ਈ ਕਰਕੇ ਆਪਾਂ ਹਰ ਚੀਜ਼ ਨੂੰ ਸਮਝਣ ਦੀ ਇੱਕ ਸ਼ਕਤੀ ਮਿਲਦੀ ਏ, ਇਹਨਾਂ ਤੋਂ
ਹਾਂਜੀ-ਹਾਂਜੀ। ਨਹੀਂ ਜੀ ਆਪਦੇ ਵਿਰਸੇ ਨੂੰ ਵੀ ਸੰਭਾਲ ਕੇ ਚੱਲੋ, ਅੱਜ ਕੱਲ੍ਹ ਆਧੁਨਿਕ ਸਮਂਯ ਮੈਂ ਕ‌ਹਿਨੀਂ ਆ ਉਹਨੂੰ ਵੀ ਚੱਲੋ, ਪਰ ਇਹੋ ਜਿਹਾ ਕੱਪੜਾ, ਨਾ ਪਾਓ ਜਿੰਦੇ ਨਾਲ ਤੁਸੀਂ ਆਪਦਾ ਮਤਲਬ ਦੇਖੋ ਜੀ ਆਪਦੇ ਆਪ ਨੂੰ ਇੱਕ ਕੰਫ੍ਰਟੇਬਲ ਜ਼ੋਨ ਦੇ ਵਿੱਚ ਨਾ ਪਾ ਸਕੋ।
ਬਿਲਕੁਲ- ਬਿਲਕਲ।
ਜੇ ਤੁਸੀਂ ਸੰਤੁਸ਼ਟ ਆ, ਖੁਦ ਈ ਨੀ ਸੰਤੁਸ਼ਟ ਫਿਰ ਤੁਸੀਂ ਜਿੱਥੇ ਵੀ ਜਾਂਓਗੇ, ਤੁਸੀਂ ਉੱਥੇ ਆਪਦੇ ਆਪ ਨੂੰ ਲੁਕਾਉਂਦੇ ਫਿਰੋਂਗੇ।
ਲੁਕਾਉਂਦੇ ਫਿਰਦੇ ਗੇ ਬਿਲਕੁਲ ਜੀ ਜੇ ਚਾਰ ਬੰਦੇਂ ਤੁਹਾਨੂੰ ਕੁਛ ਕਹਿ ਦੇਣ? ਤੁਸੀਂ ਕਿਤੇ ਜਾ ਰ‌ਏ ਓ ਤ੍ਹ‌ਾਨੂੰ ਕਿੰਨਾ ਓ, ਗ਼ਲਤ ਬੋਲ ਦੇਨ ਤੇ ਉਹ ਵੀ ਦੁੱਖ ਹੁੰਦਾ ਐ। ਦੇਖੋ ਜੀ ਉਹ ਏਦਾਂ ਫਲਾਣਾ, ਉਹ ਫਲਾਣਾ ਨੇ ਕੱਪੜੇ ਇਹੋ ਜੇ ਪਾਏ ਉਹ ਫਲਾਣੇ ਨੇ ਕੱਪੜੇ ਇਹੋ ਜ‌ੇ ਪਾਏ। ਉਹ ਵੀ ਦੁੱਖੁ ਫੇਿਰ ਉਹਨਾਂ ਦੇ ਕੰਨਾ, ਉਹ ਖ਼ਬਰਾਂ ਮਾਂ ਬਾਪ ਨੂੰ ਵੀ ਪਹੁੰਚਦੀਆਂ ਨੇ ਤੇ ਬੰਦਾ ਕਹਿੰਦਾ ਕਿਉਂ ਨੀ ਆਪਾਂ ਕੱਪੜੇ ਉੱਧਰ ਦੇ ਪਾਓ-ਪਾਓ, ਅੱਜ-ਕੱਲ ਜੀਨਸ ਪੈਂਟ ਐ। ਅਰਥ ਐ ਲੰਬੀਆਂ ਲੰਬੀਆਂ ਥੋੜੀਆਂ ਨੀਂਹ ਤੋਂ ਨੀਂ ਨਿੰਆਂ ਸੋਟਸ ਆਂਦੀਆਂ ਨੇ। ਮਿਡੀਜ਼ ਆਂਦੀਆਂ ਨੇ ਵਨ ਪੀਸ ਆਂਦੇ ਨੇ ਲੰਬੇ -ਲੰਬੇ ਥੋੜੇ ਜਿਹੇ, ਸੋਹਣੇ ਲੱਗ ਨੇ ਜਿਹਦੇ ਨਾਲ ਤ੍ਹ‌ਾਡਾ ਸਰੀਰ ਵੀ ਢੱਕਿਆ ਸੋਹਣਾ ਲੱਗਦਾ ਏ। ਚੀਜ਼ਾਂ ਦੋਨੋ ਸੋਣੀਆਂ ਨੇ ਮੈਂ ਨੀ ਕਹਿੰਦੀ। ਕਿਉਂਕਿ ਅੱਜ ਕੱਲ ਤ੍ਹ‌ਾਨੂੰ ਪਤਾ ਫੈਸ਼ਨ ਬਹੁਤ ਜ਼ਾਦਾ ਐ, ਪਰ ਅੱਜ ਕੱਲ੍ਹ ਬਹੁਤ ਕੁਛ ਪਾ ਰਹੇ ਐ ਪਾਂਣ ਵਾਸਤੇ, ਉਹ ਤਾਂ ਬਹੁਤ ਘੱਟ ਤਾਂ ਇਹ ਤਾਂ ਚੀਜ਼ਾਂ ਬਹੁਤ ਮੈਂ ਤ੍ਹ‌ਾਨੂੰ ਦੱਸੀਆਂ ਬਹੁਤ ਥੋੜੀਆਂ, ਕਿੰਨਾ ਕੁਛ ਆਂਦਾ ਵਨ ਪੀਸ ਦੇ ਵਿੱਚ ਵੀ ਕਿੰਨੇ ਡਿਜ਼ਾਇਨਜ਼ ਆ ਰਹੇ ਆ ਅੱਜ ਕੱਲ੍ਹ ਤਾਂ।
ਹਾਂਜੀ-ਹਾਂਜੀ। ਬਸ ਏਦਾਂ ਈ ਐ ਜੀ, ਹੁਣ ਜੇ ਹੁਣ ਬੱਚੀਆਂ ਕੋਲੇਜ ਜਾਂਦੀਆਂ ਨੇ ਉਥੇ ਦੂਜੀਆਂ ਕੁੜੀਆਂ ਨੂੰ ਦੇਖਦੀਆਂ ਨੇ ਅਸੀਂ ਵੀ ਪਾਣਾ ਏ ਅਸੀਂ ਤਾਂ ਆਪਦੇ ਬੱਚਿਆਂ ਨੂੰ ਇਹੀ ਮੱਤ ਦਿੱਤੀ ਐ। ਕਿ ਆਪਾਂ ਆਪਣਾ ਵਿਰਸਾ ਵੀ ਨੀ ਭੁੱਲਨਾ। ਆਪਾਂ ਆਪਣਾ ਸਿਸ ਕਾਰ ਵੀ ਨੀ ਭੁੱਲੇ, ਹਾਂ ਤੁਸੀਂ ਪਾਓ ਆਪਦੀਆਂ ਸਹੇਲੀਆਂ ਨਾ ਪਾਓ ਤੁਸੀਂ ਬਾਰ ਜਾਂਨੇ ਓ ਘੁੰਮਣ ਫਿਰਨ ਪਾਓ। ਲੇਕਿਨ ਉਹ ਚੀਜ਼ ਪਾਓ, ਜਿੰਦੇ ਵਿੱਚ ਤੁਸੀਂ ਆਪਦੇ ਆਪ ਨੂੰ ਵੀ ਚੰਗੇ ਲੱਗੋ। ਤੇ ਤ੍ਹ‌ਾਨੂੰ ਦੇਖਣ ਵਾਲਾ ਵੀ ਤ੍ਹ‌ਾਨੂੰ ਕਵੇ ਕਿ ਬਈ ਉਹ ਬੰਦਾ ਸੋਹਣਾ ਲੱਗਦਾ ਵੇ।
ਸਹੀ ਗੱਲ ਕੀਤੀ ਏ। ਬਿਲਕੁਲ ਜੀ, ਬਿਲਕੁਲ-ਬਿਲਕੁਲ। ਆਪਣੇ ਜਿਹੜੇ ਆਪਣੇ, ਰੀਤੀ ਰਿਵਾਜ਼ ਐ ਉਹਨਾਂ ਦੇ ਸ੍ਹ‌ਾਬ ਨਾਲ ਹੀ ਅਪ ਆਪਾਂ ਨੂੰ ਚੱਲਣਾ ਚਾਹੀਦਾ। ਆਪਣੀ ਪਰੰਪਰਾ ਦੇ ਨਾਲ ਆਪਾਂ ਜੁੜੇ ਰਵਾਂਗੇ ਤਾਂ ਸੋਹਣੇ ਲੱਗਣਗੇ, ਸਾਰਿਆਂ ਨੂੰ ਸੋਹਣੇ ਲੱਗਾਂਗੇ। ਆਪਾਂ ਸਭ ਤੋਂ ਪਹਿਲਾਂ-ਪਹਿਲਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਸੋਹਣੇੇ ਲੱਗਾਂਗੇ। ਆਪਣੇ ਪਾਏ ਨੂੰ ਆਪਾਂ ਦੁੱਖ ਨੀ ਹੋਏਗਾ ਕਿ ਆਪਾਂ ਆਪ ਪਾਇਆ ਤੇ ਆਪਾਂ ਨੂੰ ਕੋਈ ਕਹਿਣ ਵਾਲਾ ਕੋ ਬੋਲ ਹੀ ਨੀ ਸਕਦਾ ਕਿਉਂਕਿ ਆਪਾਂ ਅੱਛਾ ਪਹਿਰਾਵਾ ਪਾਏ ਅੱਛੇ ਕੱਪੜੇ ਪਾਏ ਇੰਨੇ ਸੋਹਣੇ-ਸੋਹਣੇ ਬਣ ਕੇ ਅਸੀਂ ਘਰੋਂ ਨਿਕਲੇ ਹਾਂ ਠੀਕ ਏ ਨਾ ਅੱਜ ਕੱਲ ਕਿਉਂਕਿ ਇਹਨਾਂ ਨੂੰ ਹੀ ਤੁਸੀਂ ਆਪਾਂ ਸਟਾਈਲਿਸ਼ ਵੀ ਬਣਾ ਸਕਦੇ ਤਰੀਕੇ ਨਾਲ ਕੱਪੜਾ ਹਰ ਕੋਈ ਸੋਹਣਾ ਲੱਗਦਾ।
ਹਾਂਜੀ-ਹਾਂਜੀ। ਕਿਉਂਕਿ ਜੀ ਪਹਿਰਾਵਾ ਹੀ ਇੱਕ ਇਨਸਾਨ ਦੀ ਪਹਿਚਾਣ ਐ ਕਿਉਂਕਿ ਆਪਾਂ ਪਹਿਰਾਵੇ, ਤੋਂ ਦੇਖ ਕੇ ਹੀ ਇਨਸਾਨ ਦੀ ਪਹਿਚਾਣ ਕਰ ਸਕਦੇ ਹਾਂ ਅੱਜ ਦਾ ਦੇਖੋ ਜੀ ਸਾਰੇ ਕਹਿੰਦੇ ਪਹਿਰਾਵਾ ਇਨਸਾਨ ਦੀ ਮਨੁੱਖ ਦੀ ਪਹਿਚਾਣ ਬਣੇ। ਹੋ ਕਿ ਉਹ ਕਿਹੋ ਜਿਹਾ ਪਹਿਰਾਵਾ ਪਾਉਂਦਾ ਤੇ ਉਹਦੀ ਸੋਚ ਕਿਵੇਂ ਦੀ ਐ। ਉਹਦੀ ਪਹਿਚਾਣ ਕਿਵੇਂ ਦੀ ਐ? ਤੇ ਆਪਾਂ ਨੂੰ ਉਹ ਪਹਿਰਾਵਾ ਪਹਿਨਣਾ ਚਾਈਦਾ ਜਿੰਦੇ ਨਾਲ ਆਪਣੀ ਪਹਿਚਾਣ ਜਾਂ ਆ ਆਪਣੀ ਉਹ ਜਿਹੜੀ ਉੱਪਰ ਜਾਵੇ ਹਾਂਜੀ।
ਹਾਂ ਜਿਹੜੀ ਖੂਹ ਨਾ ਜਾਵੇ ਆਪਣੇ ਹੱਥੋਂ ਨਿਕਲ ਨਾ ਜਾਵੇ। ਕੱਪੜਾ ਉਹੀ ਪਾਓ, ਜਿਹੜੀ ਤੁਹਾਡੀ ਪਹਿਚਾਣ ਤੁਹਾਡੀ ਬਣਾਵੇ। ਜਿਹੜੀ ਤੁਹਾਡੀ ਪਹਿਚਾਣ ਖੋਹ ਨਾ ਦੇਵੇ ਉਹ ਚੀਜ਼ ਨਾ ਪਾਓ। ਉਹ ਚੀਜ਼ ਕਰੋ ਨਾ, ਚੀਜ਼ ਕਰੋ ਮੈਂ ਚੀਜ਼ਾਂ ਦੋ ਮੈਂ ਅੱਜ ਵੀ ਉਹੀ ਦੁਬਾਰਾ ਫਿਰ ਉਹੀ ਗੱਲ ਕਵਾਂਗੀ ਚੀਜ਼ਾਂ ਦੋਨੋ ਬੋਤ ਵਧੀਆ ਨੇ ਪਰ ਉਹਨਾਂ ਦੇ ਤਰੀਕੇ ਲੱਗ-ਲੱਗ ਨੇ ਤਰੀਕੇ ਨਾਲ ਸਮਝ ਕੇ, ਸੂਝ ਕੇ ਚੀਜ਼ ਪਾਓ। ਹਾਂਜੀ ਕਿਉਂਕਿ ਤੁਹਾਨੂੰ ਪਤਾ ਆ
ਜੀ ਦੋਨਾਂ, ਜੇ ਦੋਨਾਂ ਦਾ, ਸਮਾਂ ਜੀ ਕਿ ਮਤਲਬ ਉਸ ਸਮਾਂ ਵੀ ਆਪਾਂ ਦੇਖਣਾ ਆਪਣੇ ਬੱਚਿਆਂ ਨੇ ਆਧੁਨਿਕ ਸਮਾਂ ਵੀ ਤੇ ਪੁਰਾਤਨ ਸਮਾਂ ਵੀ ਆਪਾਂ ਆਪਦੇ ਬੱਚਿਆਂ ਨੂੰ ਦੋਨੋ, ਦੋਨੋ ਸਮਾਂ ਨਾਲ ਜੋੜ ਕੇ ਰੱਖਣਾ।
ਸਹੀ ਗੱਲ ਕਹੀ ਐ, ਬਿਲਕੁਲ-ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਐ ਕੱਪੜੇ ਜਿਹੜੇ ਹੁੰਦੇ ਆ ਆਧੁਨਿਕ ਕੱਪੜੇ ਐ। ਤੇ ਜਿਹੜੇ ਨਵੇਂ ਰੋਜ਼ਾਨਾ ਆਪਾਂ ਕੱਪੜੇ ਪਾਦੇ ਆ। ਦੋਨਾਂ ਚ ਮਤਲਬ ਇਹ ਐ। ਕਿ ਆਧੁਨਿਕ ਕੱਪੜੇ ਅੱਜ ਦੇ ਅੱਜ ਦੇ ਟੈਮ ਤੇ ਦੇਖਲੋ ਜਿਹੜਾ ਹੁਣ ਮੋਡਰਨ ਕੱਪ ਕੱਪੜਾ ਐ ਇੱਕ ਤਰ੍ਹਾਂ ਦਾ ਇਹ ਏ, ਆਪਾਂ ਨੂੰ ਥੋੜਾ ਜਿ ਨਾ ਮਤਲਬ ਕੰਫਰਟੇਬਲ ਨਹੀਂ ਕਰਦਾ। ਦੇਖਿਆ ਜਾਵੇ ਤਾਂ ਕਈ ਜਗ੍ਹਾ ਤੇ ਆਪਾਂ ਜਾਂਦੇ ਆ। ਸੂਟੇਬਲ ਨਈ ਹੁੰਦਾ ਤਾਂ ਈ ਕਰਕੇ ਨਵੀਆਂ ਇੰਡੀਆ ਨ ਇੰਨੀਆਂ ਨਵੀਆਂ-ਨਵੀਆਂ ਕਿਸਮਾਂ ਕਈ ਤਰ੍ਹਾਂ ਦੇ ਕੱਪੜੇ ਨਿਕਲ ਨਿਕਲੇ ਐ ਵਿਚ, ਠੀਕ ਐ ਜੀ ਠੀਕ ਐ ਜੀ ਠੀਕ ਐ ਜੀ।